ਲੋ। ਸਸ ਸ਼੍ਰੀ ਕਾਲ ਜੀ, ਹੋਰ ਕਿਵੇਂ ਓਂ?
ਮੈਂ ਵਧੀਆ। ਤੁਹੀ ਦੱਸੋ, ਤੁਸੀ ਕਿਵੇਂ ਓ?
ਹਾਂਜੀ-ਹਾਂਜੀ ਬੋਤ ਵਧੀਆ। ਹੋਰ ਘਰੇ ਠੀਕ ਨੇ ਸਾਰੇ?
ਘਰੇ ਸਭ ਵਧੀਆ। ਤੁਹੀ ਸੁਨਾਓ?
ਹਾਂਜੀ ਵਧੀਆ। ਹੋਰ ਕੀ ਕਰਦੇ ਸੀਗੇ? ਹਾਂਜੀ।
ਅ ਹੁਨੇ ਫ੍ਰੀ ਹੋਏ ਆਂ। ਰੋਟੀ ਖਾਧੀ ਐ ਦੁਪੈਰ ਦੀ। ਹੂਨ ਭਾਂਡੇ-ਵਾਡੇ ਸਾਫ਼ ਕਰਕੇ ਆਪਨਾ ਬੈਠੇ ਆਂ।
ਸੋਚ ਈ ਰਈ ਸੀ ਤੁਆਡੇ ਨਾਲ ਗੱਲ ਕਰਾਂ ਤੇ ਤੁਸੀ ਫੋਨ ਈ ਕਰ ਲਿਆ।
ਹਾਂਜੀ-ਹਾਂਜੀ, ਬਸ ਮੈਂ ਵੀ ਹੁਨੇ ਈ ਖਾ ਕੇ ਹਟੀ ਆ ਖਾਣਾ।
ਅੱਛਾ, ਅੱਜ ਬੜੇ ਦਿਨਾਂ ਬਾਦ ਤੁਸੀ ਫੋਨ ਕੀਤੈ। ਕੀ ਗੱਲ ਭੁੱਲ ਗਏ ਸੀ?
ਨਈ-ਨਈ, ਬਸ ਤੁਆਨੂੰ ਪਤਾ ਕੁਛ ਗਰਮੀ ਹੋ ਰੀ ਐ, ਕੁਛ ਟਾਈਮ ਈ ਨੀ ਮਿਲਦਾ।
ਅੱਛਾ-ਅੱਛਾ। ਪੇਪਰਾਂ ਤੋਂ ਫ੍ਰੀ ਹੋ ਗਏ?
ਹਾਂਜੀ-ਹਾਂਜੀ, ਪੇਪਰ ਹੋ ਗੇ ਮੇਰੇ।
ਹੋ ਗੇ ਨੇ। ਚਲੋ ਫੇਰ ਬਨਾ ਲੋ ਕਿਤੇ ਘੁੰਮਨ ਜਾਨ ਦਾ ਪ੍ਰੋਗਰਾਮ।
ਹਾਂਜੀ-ਹਾਂਜੀ ਦੱਸੋ ਤੁਸੀ ਕਿੱਥੇ ਚੱਲੀਏ?
ਚਲੋ ਕਿਤੇ ਵੀ। ਕਿਤੇ ਠੰਡੇ ਇਲਾਕੇ 'ਚ ਚਲਨੇ ਆਂ, ਗਰਮੀ ਇੰਨੀ ਹੋਈ ਦੀ ਏ।
ਸਈ ਗੱਲ ਐ ਵੈ ਐ ਆਪਨੇ ਤੁਆਡੇ ਮੀਂਅ ਨੀ ਆਇਆ ਹੈਗਾ। ਸਾਡੇ ਉਰੇ ਤਾਂ ਬੋਤ ਮੀਂਅ ਆਇਐ।
ਮੀਂਅ ਆਂਦੇ ਪਿਐ ਓਥੇ?
ਹਾਂਜੀ ਸਵੇਰੇ ਬੋਤ ਆਇਆ ਸੀਗਾ।
ਅੱਛਾ ਜੀ! ਸਾਡੇ ਏੱਥੇ ਤਾਂ ਸੜੀ ਗਰ ਮੀ ਹੋਈ ਦੀ ਏ। ਹਾਂ ਸਵੇਰੇ ਝਾੜ ਜਰੂਰ ਹੋਇਆ ਦਾ ਸੀ। ਪਰ ਮੀਂਅ ਤੇ ਕੋਛ ਨੀ ਆਇਆ।
ਨੀ-ਨੀ ਏੱਥੇ ਬੋ ਲਗਾਤਾਰ ਦੋ ਘੰਟੇ ਪਿਐ।
ਓ ਹੋ ਫੇਰ ਚਿੱਕੜ-ਚਿੱਕੜ ਹੋ ਗਿਆ ਹੋਨੈ ਕੇ ਮੌਸਮ ਵਧੀਆ ਹੋ ਗਿਐ?
ਮੌਸਮ ਤੇ ਚਲੋ ਐਂ ਵੀ ਠੀਕ ਐ ਪਰ ਗਰਮੀ ਤੇ ਹੈ ਈ ਏ। ਹਵਾ ਚਲੀ ਜਾਂਦੀ ਏ ਥੋੜੀ
ਮੀਂਅ ਦੇ ਨਾਲ ਸਗੋਂ ਭੜਾਸ ਹੋ ਜਾਂਦੀ ਏ ਫੇਰ, ਬਾਦ ਵਿੱਚ।
ਹਾਂਜੀ ਓ ਤੇ ਹੈਗਾ। ਆ ਜੋ ਫੇਰ ਸਾਡੇ ਏੱਥੇ ਆ ਜੋ। ਆਪਾਂ ਚੱਲਦੇ ਆਂ ਫੇਰ ਕਿਤੇ।
ਹਾਂ, ਫੇਰ ਕੱਠੇ ਈ ਚਲਨੇ ਆਂ, ਬਨਾ ਲੋ ਪ੍ਰੋਗਰਾਮ, ਤੇ ਚੱਲਨੇ ਆਂ ਫੇਰ ਕਿਤੇ। ਸਾਰੇ ਜਨੇ ਮਿਲ ਕੇ ਈ ਚੱਲਨੇ ਆਂ ਫਿਰ। ਕੱਲੇ ਤੇ ਮਜਾ ਆਂਦਾ ਨੀਂ ਐ। ਅੱਜ ਮੈਂ ਪੇਠਾ ਬਨਾਏਆ ਸੀ।
ਮਿੱਠਾ ਕਿ
ਅਰੇ, ਓ ਮਿੱਠਾ ਈ ਪਾਨਾ ਭੁੱਲ ਗਈ ਆਂ। ਮੈਂ ਹੁਨੇ ਮੇਰੀ ਸਿਸਟਰ ਦਾ ਫੋਨ ਆਏਆ ਸੀ, ਤੇ ਕੇਹ ਰਈ ਕੀ ਬਨਾਏਆ, ਮੈਂ ਕੇਆ ਮੈਂ ਅੱਜ ਪੇਠਾ ਬਨਾਏਆ, ਅੱਜ ਮੇਰਾ ਪੇ ਠਾ, ਨਾ ਸਵਾਦ ਨੀ ਬਨੇਆ, ਕੇਹ ਰਈ ਕੀ-ਕੀ ਪਾਏਆ ਸੀ? ਮੈਂ ਕੇਆ ਤੂੰ ਦੱਸ ਕਿੱਦਾਂ ਬਨਾਂਦੇ ਨੇ, ਓਨੇ ਮੈਨੂੰ ਦੱਸੇਆ ਫੇਰ ਜੇਲੇ, ਓਨੇ ਕੇਆ ਬਾਦ 'ਚ ਖੰਡ ਪੈਂਦੀ ਐ। ਮੈਂ ਕੇਆ ਓਈ ਤੇ ਮੈਂ ਪਾਈ ਨੀਂ ਐ ਅੱਜ।
ਸਈ ਐ ਕਿ ਓਈ ਭੁੱਲ ਗਏ ਜੇਹੜੀ ਮੇਨ ਸੀਗੀ।
ਆਹੋ। ਮੈਂ ਇਨਾਂ ਨੂੰ ਵੀ ਦਿੱਤਾ, ਏ ਕੇਨੇ ਓ ਸਵਾਦ ਨੀਂ ਆਏਆ ਜੋ ਤੁਸੀ ਪੈਲਾਂ ਬਨਾਏਆ ਸੀ, ਸਵਾਦ ਆਏਆ। ਮੈਂ ਕੇਆ, ਮੈਂ ਪਾਏਆ ਤੇ ਸਭ ਕੁਛ ਐ। ਤੇ ਪਤਾ ਨੀ ਕਿਉਂ ਕਿਓਂ ਕੀ ਖ਼ਰਾਬੀ ਹੋ ਗਈ ਐ, ਆਹੋ ਮੈਨੂੰ ਵੀ ਨੀ ਸਵਾਦ ਲੱਗੇਆ। ਹੁਨ ਮੈਂ ਆਪਨੀ। ਸਿਸਟਰ ਨਾਲ ਗੱਲ ਕੀਤੀ ਤੇ ਓ ਕੇਂਦੀ ਕਿ ਤੂੰ ਖੰਡ ਪਾਈ ਸੀ, ਮੈਂ ਕੇਆ ਓਈ ਤੇ ਭੁੱਲ ਗਈ। ਗਈ ਆਂ, ਮਿੱਠਾ ਪਾਨਾ ਈ ਮੈਂ ਭੁੱਲ ਗਈ ਆ, ਕੇਂਦੀ ਖੰਡ ਜਾਂ ਗੁੜ ਪੈਂਦਾ ਵੇ ਦੋਨਾਂ ਚੋਂ ਇੱਕ ਚੀਜ਼
ਅੱਛਾ, ਮਤਲਬ ਤੁਸੀਂ ਪੈਲਾਂ ਸਿੰਪਲ ਬਣਾਂਦੇ ਸੀਗੇ।
ਨਈਂ ਮੈਂ ਖੰਡ ਪਾਨੀਂ ਆਂ ਮੈਂ, ਐਤਕੀਂ ਭੁਲ ਗਈ ਆਂ। ਅਸੀ ਮਤਲਬ ਟਮਾਟਰ, ਪਿਆਜ ਕੁਛ ਨਹੀਂ ਪਾਂਦੇ।
ਹਾਂਜੀ ਠੀਕ ਐ।
ਅਸੀਂ ਤੇ ਸਿੱਧਾ ਤੇਲ ਸਾੜੇਆ, ਤੇ ਵਿੱਚ ਮੇਥਰੇ ਪਾਏ ਥੋੜ੍ਹੀ ਜੇਈ ਰਾਈ ਪਾਈ। ਤੇ ਸੌਂਫ ਪਾਈ ਤੇ ਹਲਦੀ, ਨਮਕ, ਮਿਰਚ ਪਾ ਕੇ ਤੇ ਪੇਠਾ ਪਾਤਾ। ਬਸ ਜਿਲੇ ਬਣ ਜਾਏ, ਥੋੜ੍ਹਾ ਜਿਹਾ ਆਮਚੁਰ ਆਂ ਈਂਮਿਲੀ ਪਾ ਕੇ ਖੰਡ ਪਾਤੀ। ਬਸ ਅਸੀਂ ਤਾਂ, ਐ ਸਰਾਂ ਬਣਾਨਦੇ ਆਂ ਪੇਠਾ।
ਤੁਸੀਂ ਕੇਹ ਰਏ ਸੀ, ਓਸ ਦਿਨ ਜਾਨਾ, ਜਾ ਆਏ ਸ਼ੋਪਿੰਗ ਵਗੈਰਾ ਕਰੇ ਆਏ।
ਸ਼ੋਪਿੰਗ ਤੇ ਨਈਂ, ਹਜੇ ਨਹੀਂ ਗਈ। ਮੇਰੀ ਨਾ ਤਬੀਅਤ ਈ ਖਰਾਬ ਹੋ ਗਈ ਸੀ ਥੋੜੀ ਬੌਤ।
ਹਾਂਜੀ, ਓ ਮੌਸਮ ਈ ਐਵੇਂ ਦਾ ਚੱਲ ਰੇਆ।
ਆਹੋ ਯੂਰੀਨ ਇਨਫੈਕਸ਼ਨ ਹੋ ਗੇਆ ਸੀ, ਤੇ ਫੇਰ ਕਿਤੇ ਜਾਏਆ ਈ ਨੀਂ ਜਾ ਰੇਆ ਸੀ।
ਓ ਫੇਰ ਮੈਡੀਸਨ ਲੇ ਰਏ ਓਂ। ਕੀ ਹੁਨ ਠੀਕ
ਹਾਂ, ਮੈਡੀਸਨ ਲਈ ਏ ਸਵੇਰੇ ਵੀ ਡਾਕਟਰ ਦੇ ਈ ਗਏ ਦੀ ਸੀ।
ਠੀਕ ਐ-ਠੀਕ ਐ। ਬਸ ਓਈ ਐ ਕਿ ਆਪਨੀ ਬਸ ਕੇਅਰ ਕਰੋ ਥੋੜੀ ਜੀ।
ਓਹੋ ਨਾ ਕੀ ਕੇਂਦੇ ਨੇ, ਮੈਨੂੰ ਲੱਗਦੈ ਮੈਂ ਨਾ ਲਾਸਟ ਟਾਈਮ ਨਾ ਜਦੋਂ ਗਈ ਆਂ ਨਾ ਮੋਲ ਦੇ ਵਿੱਚ ਤੇ ਓਥੇ ਮੈਂ ਵਾਸ਼ਰੂਮ ਯੂਜ ਕੀਤਾ ਸੀ, ਤੇ ਮੈਨੂੰ ਨਾ ਓਥੋਂ ਦੀ ਇਨਫੈਕਸ਼ਨ ਹੋ ਗੇਆ।
ਹਾਂਜੀ, ਓਈ ਐ ਕਿ ਬਸ ਹਾਈਜੀਨ-ਹਾਈਜੀਨ ਥੋੜਾ ਓਥੇ ਘੱਟ ਈ ਹੁੰਦੈ।
ਆਹੋ, ਮੈਂ ਧੇਆਨ ਨੀਂ ਦਿੱਤਾ ਤੇ ਮੈਂ ਕਵਾਂ ਪਤਾ ਨੀਂ ਕਿਉਂ, ਮੈਨੂੰ ਨਾ ਦੋ- ਤਿੰਨ ਦਿਨ ਤੋਂ ਬੜਾ ਦਿੱਕਤ ਹੋ ਰਈ ਐ। ਦਰਦ ਹੋ ਰਈ ਐ, ਪਤਾ ਨੀ ਕੀ ਹੋ ਰੇਐ, ਕੀ ਹੋ ਰੇਐ? ਏਕ ਦਿਨ ਤਾਂ ਬਹੁਤ ਜਾਦਾ ਤਬੀਅਤ ਖ਼ਰਾਬ ਹੋ ਗਈ, ਫੇਰ ਮੈਂ ਇਨਾਂ ਨੂੰ ਫੋਨ ਕੀ ਤਾ, ਮੈਂ ਕੇਆ ਬਈ ਡਾਕਟਰ ਦੇ ਚੱਲੋ ਹੁਨ ਮੇਰੇ ਤੋ ਬਸ ਦਾ ਨਈ ਐ, ਫੇਰ ਓਨੇ ਜਾ ਕੇ ਟੈਸਟ ਕੀਤੇ। ਤੇ, ਓ ਕੇਹ ਰਈ ਐ ਦਿੱਕਤ ਹੋਈ ਐ ਤੁਆਨੂੰ ਕੇਹ ਰੀ ਧੇਆਨ ਰੱਖੋ। ਮੈਂ
ਆਪਾਂ ਨੂੰ ਪਤਾ ਨੀ ਲੱਗਦਾ ਹੈਗਾ, ਇਨੇ ਛੋਟੀ- ਛੋਟੀ ਚੀਜਾਂ ਨਾਲ ਈ ਪ੍ਰੋਬਲਮ ਹੋ ਜਾਂਦੀ ਐ।
ਆਹੋ।
ਹਾਂਜੀ।
ਤੇ ਹੁਨ, ਫੇਰ ਮੈਂ ਬਜਾਰ ਜਾ ਨੀਂ ਰਈ ਹਜੇ। ਕਿਉਂ, ਕਿਉਂਕਿ ਗਰਮੀ ਐ ਪਾਨੀ ਪੀਆਂਗੇ ਤੇ ਫੇਰ ਵੋਸ਼ਰੂਮ ਜਾਨਾ ਪੈਂਦਾ।
ਹਾਂਜੀ, ਏ ਤਾਂ ਹੈਗਾ ਵਾ, ਐਂ ਈ ਐ, ਕਿ ਜਾ ਤਾਂ ਘਰੇ ਈ ਰੋ ਜਦੋਂ ਤੱਕ ਠੀ
ਨਾ, ਓ, ਸਸ ਚਰਨੋ ਭੈਨ ਨੂੰ ਫੋਨ ਕੀਤਾ ਸੀ, ਕੈਂਦੀ ਜਾਨਾ ਵੇ ਬਜਾਰ ਦੁਪੈਰੇ ਚੱਲਨੇ ਆਂ, ਮੈਂ ਕੇਆ ਦੁਪੈਰੇ ਨੀ ਮੈਂ ਜਾਂਗੀ, ਦੁਪੈਰੇ ਬੜੀ ਗਰਮੀ ਹੁੰਦੀ ਏ, ਓ ਕੈਂਦੀ ਮੇਰੇ ਬੱਚ ਬੱਚੇ ਦੁਪੈਰੇ ਸੁੱਤੇ ਹੁੰਦੇ ਨੇ, ਤੇ ਮੇਰੇ ਕੋਲ ਟੈਮ ਹੈਗੈ, ਚੱਲ।
ਹਾਂਜੀ।
ਨਈਂ ਦੁਪੈਰੇ ਨੀ ਜਾਂਗੀ ਸ਼ਾਮੀ ਜਾਂਗੀ, ਓ ਸ਼ਾਮੀ ਕੈਂਦੀ ਓਦਾ ਹਸਬੈਂਡ ਆ ਜਾਂਦੈ, ਆਦਮੀ ਤੇ ਕੈਰੀ ਸ਼ਾਮੀ ਫੇਰ ਮੇਰਾ ਸ਼ਾਮੀ, ਨਿਕਲਨਾ ਨੀ ਹੁੰਦਾ।
ਹਾਂਜੀ, ਸਬ ਦਾ ਓਈ ਹੁੰਦੈ, ਕਿ ਅਪਨਾ-ਅਪਨਾ ਟਾਈਮ ਹੁੰ ਦੈ, ਕੋਈ ਕਿਸੀ ਟਾਈਮ ਫ੍ਰੀ ਹੁੰਦੈ, ਕਿਸੀ-ਕਿਸੀ ਟਾਈਮ।
ਆਹੋ ਓਈ ਏ ਨਾ, ਕਿਸੀ ਕੋਲ ਕਦੋਂ ਟਾਈਮ ਹੈ, ਇੱਕ ਹੂੰ ਓ ਕੈਂਦੀ ਮੇਰੇ ਬੱਚੇ ਛੋਟੇ ਨੇ ਦੁਪੈਰੇ ਸੌ ਜਾਂਦੇ ਨੇ, ਤੇ ਮੈਂ ਤਿੰਨ ਚਾਰ ਘੰਟੇ ਫ੍ਰੀ ਹੂਨੀ ਆਂ ਦੁਪੈਰੇ, ਤੇ ਦੁਪੈਰੇ ਚੱਲ। ਮੈਂ ਕੇਆ ਮੈਂ ਸੜੀ ਗਰਮੀ ਚ ਕਿਦਾ ਕਰਜਾ ਥੋੜਾ ਨਾ ਦੇਨਾ ਵੇ, ਜੋ ਮੈਂ ਇੰਨੀ ਸੜੀ ਗਰਮੀ ਚ ਜਾਵਾਂ।
ਇੰਨੀ ਗਰਮੀ ਚ ਕਿਤੇ ਸਾਨੂੰ ਅਗਰ ਕੋਈ ਕਏ ਕਿ ਆਂ ਪੈਹੇ ਲੈ ਕੇ ਵੀ ਨਿਕ ਨਿਕਲੋ ਅਸੀ ਤਾਂ ਵੀ ਨੀ ਨਿਕਲਨਾ ਹੈਗਾ, ਸਾਨੂੰ ਗ
ਕੈਰੀ ਗੱਡੀ ਵਿੱਚ ਏ ਸੀ ਵੇ, ਜਿੱਥੇ ਜਾਂਗੇ ਓਥੇ ਵੀ ਏ ਸੀ ਹੋਏਗਾ ਕਾਅ ਦੀ ਗਰਮੀ ਏ, ਮੈਂ ਕੇਆ ਨਈ ਬਈ ਗਰਮੀ ਤੇ ਗਰਮੀ ਏ।
ਚ ਦੇਰੇ ਸੀਗੀ ਕਿ ਏ ਸੀ ਹੋਊਗਾ ਆਪਾਂ ਤਾਂ ਬੈਠ ਕੇ ਜਾਵਾਂਗੇ ਬੈਠ ਕੇ ਆਵਾਂਗੇ।
ਆਹੋ, ਮੈਂ ਕੇਆ ਨਈ ਮੈਂ ਨਈ ਬਈ ਗਰਮੀ ਚ ਜਾਂ ਸਕਦੀ।
ਹਾਂਜੀ, ਸਈ ਗਾੱਲ ਐ ਗਰਮੀ ਹੈ ਈ
ਲੂ ਲਾੱਗ ਜਾਏ ਕੋਈ ਫੈਦਾ ਨੀ ਨਾਂ।
ਹਾਂਜੀ, ਓਈ
ਓ ਅੱਗੇ ਵੀ ਮਲਬ ਛੋਟੀ ਸਿਸਟਰ ਏ, ਓਦੀ ਬੇਟੀ ਟਿਊਸ਼ਨ ਪੜਨ ਜਾਂਦੀ ਏ ਦੁਪੈਰੇ ਔਟੋ ਤੇ ਜਾਂਦੀ ਏ। ਤੇ ਓ ਆਪਣੇ ਘਰੋਂ ਏ ਸੀ ਚੋਂ ਨਿਕਲੀ, ਔਟੋ ਕੀਤਾ ਮੈੜਮ ਘਾਰ ਗਈ, ਓਥੇ ਵੀ ਏ ਸੀ ਚ ਬਠਾਏਆ ਓ ਫੇਰ ਗਰਮੀ, ਸਰਦੀ, ਗਰਮੀ ਹੋ ਕੇ ਓਨੂੰ ਹੁਨ ਬੁਖਾਰ ਹੋਏਐ ਦੈ, ਕਿੰਨੇ ਦਿਨ ਹੋ ਗਏ ਐ ਪਈ ਦੀ ਏ ਮੰਜੇ ਤੇ।
ਹਾਂਈ, ਓਈ ਐ ਨਾ ਕਿ ਆਪ ਆਪਾਂ ਮਤਲ ਐਂ ਹੁੰਦੈ ਕਿ ਗਰਮੀ ਲੱਗੀ ਏ ਕੁੱਛ ਠੰਡਾ ਜਾ ਓ ਕਾਰ ਲੋ, ਅਗਰ ਇੱਕਦਮ ਅਪਾਂ ਏ ਸੀ ਚਲਾਨੇ ਆ ਯਾ ਪਾਣੀ ਪੀਨੇ ਆ, ਅਪਣੀ ਸੇਤ ਖਰਾਬ ਹੋ ਜਾਂਦੀ ਏ।
ਗਰਮ ਸਰਦ ਹੋ ਜਾਂਦੈ ਨਾ ਫੇਰ।
ਹਾਂਜੀ, ਏਈ ਏ ਕਿ ਆਪਾਂ ਨੂੰ ਬਾੱਸ ਛੋਟੀ ਛੋਟੀ ਚੀਜਾਂ ਦਾ ਈ ਧੇਆਨ ਰੱਖਣਾ ਪੈਂਦੈ, ਕਿ ਨਾ ਆਪਾਂ ਮਤਲਬ ਜਾਦਾ ਓ ਨਾ ਕਰੀਏ ਅਗਰ ਗਰਮੀ ਏ ਤਾਂ ਨੋਰਮਲ ਮਲ ਈ ਓ ਕ
ਮੈਂ ਤੇ ਘਰੋਂ ਪਾਨੀ ਦੀ ਬੋਤਲ ਬਗੈਰ ਨਿਕਲਦੀ ਈ ਨੀ, ਪਾਨੀ ਤੇ ਮੈਂ ਅਪਨਾ ਘਰੋਂ ਲੈ ਕੇ ਈ ਜਾਂਨੀ ਆਂ, ਕਿਤੇ ਵੀ ਜਾਵਾਂ ਚਾਏ ਕਿਸੇ ਦੇ ਘਾਰ ਈ ਕਿਉਂ ਨਾ ਜਾਵਾਂ।
ਹਾਂ, ਕਿਉਂਕਿ ਓਈ ਹੁੰਦੈ ਨਾ ਕਿ
ਬੋਤਲ ਤੇ ਮੈਂ ਅਪਨੇ ਪਰਸ ਚ ਹਮੇਸ਼ਾ ਰੱਖਨੀ ਆਂ।
ਕੀ ਐ ਪਤਾ ਨੀ ਹੈਨਾ ਕਿਵੇਂ ਦਾ ਹੁੰਦੈ, ਜਿਵੇਂ ਅਪਾਂ ਮਾਰਕੀਟ ਵਗੈਰਾ ਜਾਨੇ ਆਂ ਉਥੇ ਪਤਾ ਨੀ ਪਾਣੀ ਹੋਵੇ, ਨਾ ਹੋਵੇ।
ਅੱਜ-ਕੱਲ ਐ ਬ੍ਰਿਸਲਰੀ ਵਾਲਾ ਪਾਨੀ ਵੀ ਨਕਲੀ ਆ ਰੇਆ ਵੇ ਕੈਂਦੇ ਨੇ, ਕਿ ਓ ਵੀ ਪੁਰਾਨੀ ਬੋਤਲਾਂ ਹੁੰਦੀਐਂ ਟੇਸ਼ਨ ਤੋਂ ਚੁੱਕ ਲੈਂਦੇ ਨੇ, ਇੱਦਰੋਂ ਉਦਰੋ। ਓਨਾਂ ਨੂੰ ਰੀਫਰੈਸ਼ ਕਾਰਕੇ, ਤੇ ਓਨਾਂ ਚ ਫੇਰ ਪਾਨੀ ਭਾਰ ਦੇਂਦੇ ਨੇ।
ਹਾਂਜੀ। ਏ ਮਤਲਬ ਏ ਸਭ ਕੁਛ ਐਈਂ ਕਰਦੇ ਨੇ, ਕੀ ਹਾਂ ਏਨਾਂ ਨੂੰ ਆਪਣਾ ਪ੍ਰੋਫਿਟ ਦਿਖਦਾ ਏਨਾਂ ਨੂੰ। ਦੀ ਹੈਲਥ ਦੀ।
ਕੋਈ ਏਨਾਂ ਨੂੰ ਕੋਈ ਫਰਕ ਨੀ ਪੈਂਦਾ ਕੋਈ ਮਰਦਾ ਕੋਈ ਜਿੰਦਾ, ਏਨਾਂ ਦੀ ਜੇਬਾਂ ਭਰਨੀਆਂ ਚਾਈਦੀਆਂ ਬਸ।
ਤੇ ਹਾਂਜੀ ਓਈ ਐ ਕਿ ਏਨਾਂ ਨੂੰ ਕਿਸੇ ਹੈਲਥ ਨਾਲ ਨੀ ਹੁੰਦਾ ਕੀ ਅਗਲੇ ਨੂੰ ਪਤਾ ਨੀ ਕਿੱਡੀ ਕੀ ਵੱਡੀ ਪ੍ਰੋਬਲਮ ਹੋ
ਆਹੋ ਜਿੰਨਾਂ ਲੋਕੀ ਪਿੰਡਾਂ 'ਚ ਰੈਂਦੇ ਸੀ ਨਾ ਪੈਲਾਂ ਤੇ ਓਨੇ ਸਵਸਥ ਰੈਂਦੇ ਸੀ। ਹੁਣ ਜਿੰਨਾ ਵੀ ਸੈ਼ਰਾਂ 'ਚ ਏ ਨਾ ਖਾਵਾ ਜਾਦਾ ਵੇ ਅੰਦਰੋਂ ਖੋਖ ਲੇ।
ਹਾਂਜੀੈ ਵੈ ਕੀ ਵ‌ਏ ਓਈ ਐ ਕੀ ਪਿੰਡਾਂ 'ਚ ਜਾਦਾ ਵਧੀਆ ਤੇ ਹੁਣ ਸੈ਼ਰਾਂ 'ਚ
ਸ਼ੁੱਧ ਖਾਣਾ ਮਿਲਦਾ ਓਥੇ ਹਜੇ ਵੀ, ਪਿਓਰ ਰੋਟੀ ਮਿਲਦੀ ਏ।
ਹਾਂਜੀ ਹਾਂ ਪਿੰਡਾਂ 'ਚ ਵਧੀਆ ਚਲੋ ਹਨਾ ਮਤਲਬ।
ਆਹੋ ਸੈ਼ਰਾਂ ਵਿੱਚ ਕੁਛ ਨੀ ਰੱਖਿਆ ਸ਼ੁ ਛੂਕਾ ਛਾਕੀ ਏ ਦਿਖਾਵਾ, ਵੱਡੀਆਂ ਗੱਡੀਆਂ- ਵੱਡੇ ਘਰ।
ਹਾਂਜੀ ਹਾਂਜੀ ਇੱਕ ਦੂਜੇ ਨਾਲ ਮਤਲਬ ਇੰਨਾ ਕੋਈ ਗੱਲਬਾਤ ਕਰਦਾ ਈ ਨੀ ਹੈਗਾ।
ਆਹੋ ਓ ਮੇਰੇ ਪੜੋਸ ਤੇ ਰੈਂਦੀ ਏ ਨਾ ਭਰਜਾਈ, ਓ ਕੈਂਦੀ ਜਿੰਨੇ ਘੱਟ ਜਿਥੇ ਅਸੀਂ ਰੈਣੇ, ਏਨੇ ਤੇ ਸਾਡੀ ਮਝ ਦਾ ਖੁਰਰਾ ਵੀ ਨੀ ਐ। ਇਸ ਤੋਂ ਵੱਡਾ ਸਾਡੀ ਮੱਝ ਦਾ ਖੁਰਰਾ ਖੁਰਾ ਹੁੰਦਾ। ਜਿੰਨੇ ਤੇ ਅਸਾ ਪੂਰਾ ਪਰਿਵਾਰ ਰੈਂਦਾ ਪਿਆ ਵੇ ਤਾਡਾ।
ਹਾਂਜੀ ਕਿ ਨ‌ਈ ਸਾਡੇ ਕਿ ਤਾਂ ਕ ਐਵੇ ਈ ਰਹਿੰਦੇ ਨੇ।
। ਬਈ ਕੁਆਟਰ ਏ ਤੇ ਫਲੈਟ ਤੇ ਛੋਟੇ ਛੋਟੇ ਹੀ ਹੁੰਦੇ ਨੇ ਨਾ, ਵੱਡੇ ਥੋੜੇ ਨਾ ਹੁੰਦੇ ਨੇ।
ਹਾਂਜੀ ਓ ਤੇ ਐਂ ਆ ਕਿ ਚਲੋ ਇੱਕ ਅਡਜਸਟ ਕਰਨਾ ਪੈਂਦਾ।
ਆਹੋ ਓ ਤੇ ਹੈ ਓ ਕੈਂਦੇ ਸਾਡੀ ਮੱਝਾਂ ਵੀ ਏਨੇ ਵੱਡੇ ਵੱਡੇ ਜਗ੍ਹਾਵਾਂ ਤੇ ਰੈਂਦੀਆਂ ਨੇ।
ਹਾਂਜੀ ਹੁਣ ਪਿੰਡਾਂ 'ਚ ਤਾਨੂੰ ਪਤਾ ਕੀ ਵੇੜੇ ਹੁੰਦੇ ਆ ਖੁੱਲ੍ਹੇ, ਕਈ ਖੇਤਾਂ 'ਚ ਵੀ ਘਰ ਘਰ ਪਾ ਲੈਂਦੇ ਨੇ ਫੇਰ ਖੁੱਲੀ ਖੁੱਲੀ ਥਾਂ ਹੁੰਦੀ ਐ।
ਆਹੋ ਹਵਾ ਆਰ ਪਾਰ ਹੁੰਦੀ ਏ।
ਹਾਂਜੀ ਹਾਂਜੀ ਜੀ ਵਧੀਆ ਜੀ ਲੱਗਦਾ ਹੁਣ। ਦੇਖੋ ਤੁਸੀਂ ਕੀ ਸਵੇਰੇ ਚਲੇ ਜਾਂਦੇ ਨੇ ਕੰਮ ਤੇ ਸ਼ਾਮ ਨੂੰ ਆਂਦੇ ਨੇ।
ਆਹੋ।
ਕੋਈ ਕਿਸੀ ਨੂੰ ਬਲਾਂਦਾ ਈ ਨੀ ਹੈਗਾ।
ਏਥੇ ਤੇ ਕੋਈ ਕਿਸੇ ਨੂੰ ਮਤਲਬ ਈ ਨੀ ਹੁੰਦਾ, ਕਿਸੀ ਨੂੰ ਕਿਸੇ ਨਾਲ ਸਾਨੂੰ ਨੀ ਪਤਾ ਸਾਡੇ ਪੜੋਸ 'ਚ ਕੌਣ ਰੈਂਦਾ। ਕਿਤੇ ਥੱਲੇ ਉਤਰ ਰ‌ਈ ਹੋਈ ਏ ਪੌੜੀਆਂ 'ਚੋਂ ਕਦੀ ਬਏ ਚਾਂਸ ਓ ਵੀ ਨਿਕਲ ਜਾਏ ਤੇ ਨਮਸਤੇ ਹੋ ਗ‌ਈ।
ਹਾਂਜੀ ਹਾਂਜੀ।
ਅਹੀ ਤੇ ਚਾਤ ਵੀ ਨੀ ਮਾਰਦੇ ਕੌਣ ਏ ਪੜੋਸ ਵਿੱਚ ਕੌਣ ਹੈ ਨੀ ਆਪਣੇ 'ਚ
ਹਾਂਜੀ -ਹਾਂਜੀ। ਓਈ ਹੁੰਦਾ ਕਿ ਅਗਰ ਆਪਾਂ ਬਾਹਰ ਨਿਕਲਦੇ ਆਂ ਚਲੋ ਅਗਰ ਕੋਈ ਮਿਲ ਗਿਆ ਤਾਂ ਠੀਕ ਠੀਕ ਐ ਨੀ ਐ ਆਪਾਂ ਪਰਸਨਲੀ ਨੀ ਜਾਂਦੇ ਹੈਗੇ।
ਆਹੋ ਏਥੇ ਰਿਵਾਜ ਈ ਨੀ ਐ ਕਿਸੇ ਦੇ ਘਰ ਜਾਣ ਦਾ। ਕੋਈ ਸੱਦੇਗਾ ਤੇ ਜਾਓ, ਆਪਣੇ ਆਪ ਨੀ ਜਾਂਦਾ ਕੋਈ ਕਿਸੇ ਦੇ ਘਰ।
ਪਿੰਡਾਂ 'ਚ ਤਾਂ ਐਂ ਆ ਵੀ ਚਲੋ ਅਗਲਾ ਸ਼ਾਮੀ ਚਲਿਆ ਜਾਂਦਾ, ਕਈ ਵਾਰ ਕੱਠੇ ਹੋ ਕੇ ਚੱਲੇ ਜਾਂਦੇ ਨੇ।
ਓ ਮੇਰੀ ਵੱਡੀ ਭੈਣ ਰੈਂਦੀ ਐ ਨਾ ਜਿੱਥੇ ਓਥੇ ਤੇ ਮਤਲਬ ਆਪਸ 'ਚ ਇੱਕ ਦੂਜੇ ਨਾਲ ਏਨਾਂ ਲੋਕੀ ਬਣਾ ਕੇ ਰੱਖਦੇ ਨੇ ਆਪਸ 'ਚ ਸਾਰੇ। ਬਈ ਤੂੰ ਦਿਖਾਈ ਹੀਂ ਨਹੀਂ ਦਿੱਤੀ, ਹਾਲ ਚਾਲ ਪੁੱਛਣ ਆ ਗਏ ਬਈ ਦੋ ਦਿਨ ਤੁਸੀਂ ਕਿੱਥੇ ਸੀ। ਇੱਥੇ ਤੇ ਕੋਈ ਮਰ ਵੀ ਜਾਏ ਤਾਂ ਵੀ ਨਾ ਕੋਈ ਪੁੱਛੇ ਕੀ ਕਿ
ਹਾਂਜੀ-ਹਾਂਜੀ ਸਹੀ ਗੱਲ ਹੈ, ਇਹ ਉਹੀ ਤੇ ਹੈਗਾ ਕਿ ਪਤ ਪੁੱਛਦਾ ਹੀ ਨਹੀਂ ਹੈਗਾ ਕੋਈ ਕਿ ਹਾਂ
ਨਾ ਫ਼ਰਕ ਵੀ ਨਹੀਂ ਪੈਂਦਾ ਕੋਈ ਘਰੋਂ ਬਾਹਰ ਨਿਕਲਿਆ ਨਹੀਂ ਨਿਕਲਿਆ ਕਿਸੇ ਨੂੰ ਕੋਈ ਫਰਕ ਨਈਂ, ਸਭ ਆਪਣੇ ਕੰਮਾਂ ਕਾਰਾਂ ਚ ਸਭ ਨੌਕਰੀਆਂ ਵਾਲੇ ਨੇ, ਸਵੇਰੇ ਜਾਂਦੇ ਨੇ ਰਾਤੀ ਆਂਦੇ ਨੇ।
ਹਾਂਜੀ।
ਖਾਧਾ ਸੋ ਗਏ। ਟਾਈਮ ਹੀ ਨਹੀ ਹੈ ਕਿਸੇ ਕੋਲ ਕਿਸੇ ਵਸਤੇ ਵੀ। ਸਭ ਆਪਣੇ ਵਿੱਚ ਮਸਤ ਰੈਂਦੇ ਹੈ। ਪੁਰਾਣੇ ਟਾਈਮ ਚ ਲੋਕੀ ਮਤਲਬ ਕੇਅਰਿੰਗ ਕਰਦੇ ਸੀ ਇੱਕ ਦੂਜੇ ਦਾ ਧਿਆਨ ਰੱਖਦੇ ਸੀ। ਕੋਈ ਕਿਤੇ ਚਲਾ ਗਿਆ ਚਲੋ ਉਹਨਾਂ ਦੇ ਬੱਚ ਬੱਚੇ ਮੇਰੇ ਘਰ ਰਹਿ ਜਾਣ, ਮੇਰੇ ਬੱਚੇ ਉਹ ਨਾ ਘਰ ਰਹਿ ਜਾਣ।
ਹਾਂਜੀ ਮਾਹੌਲ ਵਧੀਆ ਸੀਗਾ ਇੱਕ ਦੂਜੇ ਨਾਲ ਰਲ ਮਿਲ ਕੇ ਰੈਂਦੇ ਸੀਗੇ। ਹੁਣ ਤੇ ਬਸ ਹਾਂਜੀ-ਹਾਂਜੀ ਸਭ ਵਧੀਆ ਸਭ ਵਧੀਆ।
ਚਲੋ ਠੀਕ ਹੈ ਜੀ। ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ ਓਕ।
ਹਾਂਜੀ-ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ ਜੀ।